ਹਾਂਜੀ ਸਸਰੀ ਕਾਲ ਜੀ। ਔਰ ਸੁਣਾਓ ਘਰ ਪਰਿਵਾਰ ਸਭ ਵਧੀਆ।
ਹਾਂਜੀ ਵੀਰ ਜੀ ਸਭ ਵਧੀਆ ਜੀ। ਤੁਸੀ ਦੱਸੋ ਜੀ।
ਜੀ ਸਭ ਵਧੀਆ ਇੱਧਰ ਵੀ।
ਅੱਛਾ ਜੀ ਅੱਛਾ। ਮੈਂ ਨਾ ਕਹਿਣਾ ਸੀ ਕਿ ਤੁਸੀਂ ਹੁਣ ਜਿਵੇਂ ਤੁਹਾਡਾ ਜਿਵੇਂ ਸ਼ਡਿਊਲ ਬੜਾ ਉਹ ਐ ਬਿਜੀ। ਤੇ ਤੁਸੀਂ ਟਾਈਮ ਕਿਵੇਂ ਮੈਨੇਜ ਕਰਦੇ ਓ।
ਦੇਖੋ ਜੀ ਸ਼ੇਡਊਲ ਹੁੰਦਾ ਦਾ ਤਾਂ ਅ ਇਹ ਆਪਾ ਜਿਵੇਂ ਸਵੇਰੇ ਪੰਜ ਵਜੇਂ ਉੱਠਦੇ ਆ। ਤੇ ਪਹਿਲੇ ਦੌੜ ਤੇ ਚਲੇ ਜਾਂਦੇ ਆ। ਉਸ ਤੋਂ ਬਾਅਦ ਘਰ ਆ ਕੇ‌। ਫਿਰ ਨਾਹਾ ਧੋ ਕੇ ਉਸ ਤੋਂ ਬਾਅਦ ਲੰਚ ਰੋਟੀ ਵਗੈਰਾ ਖਾ ਕੇ ਉਸ ਤੋਂ ਬਾਅਦ ਆਪਣਾ ਮਤਲਬ ਕਿ ਪੜ੍ਹਨ ਬੈਠ ਜਾਣੇ ਆ। ਆਪਣਾ ਕੋਲਜ ਹੁਣ ਸ਼ੁਰੂ ਹੋ ਗਏ ਨਾ।
ਹਾਂਜੀ ਹਾਂਜੀ। ਹਾਂ ਤੁਹਾਡੀ ਸਟੱਡੀ ਵੀ ਸ਼ੁਰੂ ਹੋਣੀ ਸੀ ਹੁਣੇ ਤੁਸੀਂ ਫਿਰ ਕੀ ਅਹ ਦੇ ਚ ਕੋਲੇਜ ਮਤਲਬ ਕੀ ਕੀ ਕਰ ਰਹੇ ਓ।
ਬੀ ਬੀ ਏ ਦਾ ਆਪਾਂ ਮੈਂ ਕੋਰਸ ਕਰ ਰਿਹਾ।
ਠੀਕ ਐ ਜੀ ਤੇ ਤੁਸੀਂ ਮਤਲਬ ਕਿ ਫਿਰ ਬੀ ਬੀ ਏ ਕਰ ਰਹੇ ਹੋ ਤੁਸੀਂ ਪਲੱਸ ਟੂ ਚ ਕੀ ਲਿੱਤਾ ਸੀ। ਅੱਛਾ ਜੀ। ਕੋਮਰਸ ਵਿੱਚ ਅੱਛਾ-ਅੱਛਾ ਜੀ। ਤੁਸੀ ਬੀ ਬੀਏ ਫਿਰ ਕਿਹੜੇ ਕੋਲਜ ਤੋਂ ਕਰ ਰਓ ਜਗਾ ਜਗਾਦਰੀ ਜਾਂ ਆਹ ਉਧਰੋ ਚੰਡੀਗੜ੍ਹ ਤੋਂ ਕਰ ਰਹੇ ਹੋ।
ਹਾਂਜੀ, ਓਧਰੋਂ ਹੀ ਕਰ ਰਿਹਾ ਚੰਡੀਗੜ੍ਹ।
ਠੀਕ -ਠੀਕ ਐ ਜੀ, ਠੀਕ ਐ- ਠੀਕ ਐ, ਠੀਕ ਐ ਠੀਕ ਚੰਡੀਗੜ੍ਹ ਮੈਂ ਸੁਣਿਆ ਮਤਲਬ ਬੜੇ ਅੱਛੇ ਕੋਲਸ ਵਗੈਰਾ ਬੜੇ ਅੱਛੇ ਯੂਨੀਵਰਸਿਟੀ ਵਗੈਰਾ ਬੜੀ ਅੱਛੇ ਏ।
ਹਾਂਜੀ ਯੂਨੀਵਰਸਿਟੀ ਹੈਗੀ ਆ ਰਾਜਪੁਰੇ ਉੱਧਰ ਚਿਤਕਾਰਾ ਯੂਨੀਵਰਸਿਟੀ ਆਪਾ ਤੇਰੀ ਮਤਲਬ ਅਪਲਾਈ ਕੀਤਾ ਸੀ। ਤੇ ਉਹ ਐਡਮਿਸ਼ਨ ਕਰਵਾਏ ਸੀ ਆਪਾਂ ਤੇ ਹੁਣ ਅਗਸਤ ਤੋਂ ਸ਼ੁਰੂ ਨੇ ਤੇ ਉਸ ਤੋਂ ਪਹਿਲੇ ਕਹਿੰਦੇ ਕਿ ਇੰਟਰਵਿਊ ਹੋਏਗਾ ਫਿਰ ਬਸ ਉਸੇ ਇੰਟਰਵਿਊ ਦੀ ਤਿਆਰੀ ਰਹੇ ਸੀ।
ਅੱਛਾ ਜੀ ਠੀਕ ਐ ਜੀ ਠੀਕ ਐ, ਤੇ ਤੁਸੀਂ ਫੇਰ ਉਹ ਮਤਲਬ ਕਿ ਇੰਟਰਵਿਊ ਹਾਲੇ ਹੋਣਾ।
ਹਾਂਜੀ, ਆਜੇ ਹੁਣ ਓਈ ਓ ਜੁਲਾਈ ਦੀ ਆਓ ਲਾਸਟ ਤੱਕ ਹੋਜੇ।
ਠੀਕ ਏ ਜੀ ਠੀਕ ਏ। ਇਹ ਤੇ ਬਹੁਤ ਗੱਲ ਹੈਗੀ ਐਂ।
ਟਾਈਮ ਉੱਧਰ ਹੀ ਆਪਣਾ ਮਤਲਬ ਮੈਂ ਯੂਜ ਕਰ ਰਿਹਾ ਤੇ
ਠੀਕ ਐ ਜੀ ਠੀਕ ਐ। ਫਿਰ ਤੇ ਤੁਹਾਨੂੰ ਟਾਈਮ ਦੀ ਮਤਲਬ ਕਿ ਬੜੀ ਕਦਰ ਕਰਨੀ ਪੈਣੀ ਹੈ ਉੱਥੇ ਜਾ ਕੇ ਜਿੱਦਾਂ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਚ ਜਾਣਾ ਬੜਾ ਮੁਸ਼ਕਿਲ ਐ। ਫਿਰ ਉਥੇ ਤੁਸੀ ਪੀਜੀ ਉਹ ਕਰੋਗੇ। ਹਨਾ ਪੀਜੀ ਚ ਰੋ ਗੇ ਅੱਛਾ-ਅੱਛਾ।
ਟਾਈਮ ਦੀ ਕਦਰ ਕਰਾਂਗਾ ਬਸ ਤਾਈਓ ਅੱਗੇ ਜਾ ਕੇ ਵਧੀਆ ਕਰ ਪਾਵਾਂਗਾ।
ਬਿਲਕੁਲ ਸਹੀ ਜੀ ਬਿਲਕੁਲ ਸਹੀ। ਕਿਉਕਿ ਦੇਖੋ ਅਸੀ ਅਗਰ ਆਪਣਾ ਟਾਈਮ ਏਜ ਦੇ ਅਕੋਡਿੰਗ ਅਗਰ ਆਪਣਾ ਟਾਈਮ ਨੂੰ ਮੈਨੇਜ ਕਰਕੇ ਅਹ ਪੜ੍ਹਾਈ ਵੱਲ ਜਾਂ ਫਿਰ ਆਪਣੇ ਅੱਗੇ ਕਰੀਅਰ ਵੱਲ ਧਿਆਨ ਦਿਆਗੇ ਨਾ ਤੇ ਉਹ ਚੀਜ਼ ਵੀ ਸਾਡਾ ਸਾਥ ਦੇ ਗੀ। ਦੇ ਅਸੀ ਟਾਈਮ ਨਿਕਲੀ ਜਾ ਰਿਹਾ ਤੇ ਅਸੀ ਕੁਛ ਨੀ ਕਰ ਰਹੇ ਹੱਥ ਤੇ ਹੱਥ ਰੱਖ ਕੇ ਬੈਠੇ ਹਾਂ। ਤੇ ਫਿਰ ਮੇ ਵੀ ਸਾਡੇ ਨਾਲ ਕੁਛ ਸਹੀ ਨਹੀ ਹੋਏਗਾ ਅਤੇ ਤੁਹਾਨੂੰ ਵੀ ਪਤਾ ਹੋਣਾ।
ਹਾਂਜੀ ਸਹੀ ਗੱਲ ਹੈ ਦੇਖੋ ਜੀ, ਆਪਾਂ ਅਗਰ ਟਾਈਮ ਨਾਲ ਆਪਣਾ ਕੋਈ ਵੀ ਮਤਲਬ ਟਾਈਮ ਮੇਨਟੇਨ ਕਰਕੇ ਚਲੀਏ ਆਪਾਂ, ਜਦੋਂ ਵੀ ਮਤਲਬ ਆਪਣਾ ਜਿਹੜਾ ਵੀ ਸ਼ਡਿਊਲ ਬਣਿਆ ਟਾਈਮ ਤੇ ਪੜ੍ਹੀਏ ਜਾਂ ਫਿਰ ਸ਼ ਜਿਹੜਾ ਰੋਟੀ ਖਾਣ ਦਾ ਬਣਿਆ ਹੈ, ਉਸ ਟਾਈਮ ਤੇ ਰੋਟੀ ਖਾਈਏ ਜਾਂ ਬਾਹਰ ਜਾਂ ਦਾ। ਮਤਲਬ ਜੋ ਸ਼ਡਿਊਲ ਆਪਣਾ ਇੱਕ ਟਾਈਮ ਟੇਬਲ ਬਣਾ ਕੇ ਚਲਣਾ ਚਾਹੀਦਾ, ਜ਼ਿੰਦਗੀ ਵਿੱਚ ਤਈਓ ਮਤਲਬ ਬੰਦਾ ਅੱਗੇ ਜਾ ਕੇ, ਸਫਲ ਹੁੰਦਾ ਹੈ।
ਹਾਂ ਹੁਣ ਤੁਸੀਂ ਦੇਖਲੋ, ਵੱਡੇ- ਵੱਡੇ ਹੁਣ ਜਿੱਦਾਂ ਵੀ ਜਿਹੜੇ ਹੈਗੇ ਲੋ ਵੱਡੇ ਸਾਡੇ ਜੋ ਵੀ ਹੈਗੇ ਨਾ ਸਾਡੇ ਗੁਰੂ ਹੈ ਜੋ ਸਮਝ ਲੋੋ ਤੁਸੀਂ, ਸਾਡੇ ਖੁਦ ਦੇ ਤੁਸੀਂ ਇਗਜਾਮਪਲ ਸਾਡਾ ਆਪਣਾ ਟੀਚਰ ਹੀ ਲਗਾਾਲੋ, ਇੱਕ ਤੇ ਜੇ ਅਸੀਂ ਅਗਰ ਸਾਡੇ ਟੀ ਚ ਸਾਨੂੰ ਸਿਖਾਉਣ ਵਾਲਾ ਸਹੀ ਨਹੀ ਹੋਏਗਾ, ਸਾਨੂੰ ਸਲਾਹ ਦੇਣ ਵਾਲਾ ਸਹੀ ਨਹੀਂ ਹੋਏਗਾ। ਤੇ ਅਸੀਂ ਆਪੇ ਆਪ ਕਿਵੇਂ ਕਰਾਂਗੇ, ਕਰ ਤੁਸੀਂ ਕਰ ਸਕਦੇ ਹੋ? ਤੁਸੀਂ ਇੱਕ ਚੀਜ਼ ਦੇਖੋ। ਤੁਹਾਨੂੰ ਤੁਹਾਡਾ ਟੀਚਰ ਅਗਰ ਸਹੀ ਸਲਾਹ ਨਹੀਂ ਦੇਗਾ, ਸਹੀ ਗਿਆਨ ਨਹੀਂ ਦੇਗਾ, ਸਹੀ ਰਾਹ ਨਹੀਂ ਦੇਗਾ, ਤੇ ਤੁਸੀਂ ਅੱਗੇ ਕੁਛ ਕਰ ਸਕਦੇ ਹੋ?
ਨਹੀਂ ਜੀ ਬਿਨਾਂ ਗੁਰੂ ਤੋਂ ਦੇਖੋ, ਗੁਰੂ ਬਿਨਾਂ ਸ਼ਿਕਸ਼ਕ ਵੀ ਅਧੂਰਾ ਹੁੰਦਾ ਹੈ। ਤਰ੍ਹਾਂ ਤੁਸੀਂ ਸੁਣਿਆ ਹੀ ਹੋਏਗਾ, ਤੇ ਅੱਜ ਕੱਲ ਦੇਖ ਸਕਦੇ ਜਿਵੇਂ ਅੱਜ ਕੱਲ੍ਹ ਦੇ ਪੇਰੈਂਟਸ ਵੀ ਕਈ ਵਾਰ ਮਤਲਬ ਟਾਈਮ ਨੂੰ ਫੋਲੋ ਨਹੀਂ ਕਰਦੇ।
ਫੋਲੋ ਨੀ ਕਰਦੇ, ਹਾਂਜੀ -ਹਾਂਜੀ -ਹਾਂਜੀ।
ਉੱਠ ਰਹੇ ਨੇ, ਉਹੀਓ ਬੱਚਾ ਦੇਖ ਕੇ ਫਿਰ ਸਿੱਖਦਾ ਉਹਨਾਂ ਕੋਲ
ਦੇਖੋ ਹੁਣ ਪਹਿਲੇ ਅ, ਦੇਖੋ ਤੁਸੀਂ ਪਹਿਲਾਂ ਟਾਈਮ ਦੇਖਿਆ ਹੋਣਾ। ਤੇ ਅਸੀਂ ਦੇਖਦੇ ਸੀ, ਕਿ ਸਾਡੇ ਜਿਹੜੇ ਪੇਰੈਂਟਸ ਸੀਗੇ, ਮਤਲਬ ਕਿ ਮੈਂ ਆਪਣੀ ਗੱਲ ਕਰ ਰਹੀ ਹਾਂ। ਮੈਂ ਦੇਖਿਆ, ਮੈਂ ਨਾਈਨਟੀਨ ਦੀ ਹਾਂ, ਤੇ ਮੈਂ ਜਿੱਦਾਂ ਦੇਖਿਆ ਕਿ ਮੇਰੇ ਜਿਹੜੇ ਮਾਤਾ ਪਿਤਾ ਸੀਗੇ, ਉਹ ਨਾ ਅਹ ਇਹਦੀ ਜਿਹੜੀ ਕੁੱਕੜ ਦੀ ਵਾਂਗ ਕਈ ਦੇ ਨਾ ਕੁੱਕੜ ਦੀ ਆਵਾਜ਼ ਸੁਣ ਕੇ ਹੀ ਉਹ ਉੱਠ ਜਾਂਦੇ ਸੀ। ਉਹਨਾਂ ਨੇ ਕਦੀ ਅਲਾਰਮ ਨਹੀਂ ਲਗਾਇਆ, ਉਹਨਾਂ ਨੇ ਕਦੀ ਇਹ ਨਹੀਂ ਦੇਖਿਆ ਕਿ ਢਾਈ ਵੱਜ ਰਹੇ ਨੇ, ਤਿੰਨ ਵੱਜ ਰਹੇ ਨੇ, ਚਾਰ ਵੱਜ ਰਹੇ ਨੇ, ਸਵੇਰੇ ਦੇ ਅੰਮ੍ਰਿਤ ਵੇਲੇ ਦੇ। ਉਹਨਾਂ ਨੇ ਉੱਠ ਜਾਣਾ। ਅੱਜ ਦੀ ਡੇਟ ਵਿੱਚ ਤੁਸੀਂ ਸਾਡੇ ਮਾਤਾ ਪਿਤਾ, ਅਗਰ ਤੁਸੀਂ ਤੁਹਾਡੀ ਜਨਰੇਸ਼ਨ 'ਚ ਦੇਖਿਓ। ਤੇ ਤੁਹਾਡੇ ਮਾਤਾ ਪਿਤਾ ਅਗਰ ਜਦ ਤੱਕ ਅਲਾਰਮ ਨਹੀਂ ਲਗਾਉਣਗੇ, ਤੇ ਉਹ ਉੱਠਣਗੇ ਨਹੀਂ।
ਸਹੀ ਗੱਲ ਹੈ ਅੱਜ ਕੱਲ੍ਹ ਉੱਠਿਆ ਨੀ ਜਾਂਦਾ, ਐਵੇਂ ਆ ਅੱਖ ਖੁਲਦੀ ਨੀ ਨੌ ਦਸ ਵਜੇ ਅੱਖ ਖੁੱਲੇਗੀ। ਜਿਵੇਂ ਪਹਿਲੇ ਬਜ਼ੁਰਗ, ਬਜ਼ੁਰਗ ਲੋਕ ਦੇਖ ਸਕਦੇ ਹੋ, ਜਿਹੜੇ ਪੁਰਾਣੇ ਬਜ਼ੁਰਗ ਲੋਕ ਹੈਗੇ ਉਹ ਅੱਜ ਕੱਲ ਹੁਣ ਵੀ ਜਲਦੀ ਜਾਂਦੇ ਨੇ ਬਿਨਾਂ ਮਤਲਬ ਲਾਰੇ ਛੇ ਵਜੇ ਜਾ ਖੋਲ ਕੇ ਘਰ ਦੇ ਜੋ ਕੰਮ ਹੋਣਗੇ, ਥੋੜੇ ਬਹੁਤ ਜੋ ਉਹਨਾਂ ਕੋਲ ਹੁੰਦੇ ਨੇ, ਉਹ ਕਰਕੇ, ਨਿਬੇੜ ਕੇ ਫੇਰ ਆਪਣਾ ਮਤਲਬ ਸਾਰੇ, ਦਿਨ ਦੀ ਰੂਟੀਨ ਤੈਅ ਕਰਦੇ ਨੇ ਹਾਂ।
ਨਹੀਂ। ਉਹ ਫਿਰ ਸੋ ਜਾਣਗੇ, ਮਤਲਬ ਕਿ ਉਹਨਾਂ ਦੀ ਨਾ ਟਾਈਮ ਟੇਬਲ ਇਨਾ ਚੇਂਜ ਹੋ ਚੁੱਕਿਆ ਹੈ। ਅਗਰ ਉਹਨਾਂ ਨੇ ਸਵੇਰੇ ਅਗਰ ਵੇਲੇ ਉੱਠਣਾ ਵੀ ਹੈ ਨਾ ਤੇ ਉਹ ਆਪਣੇ ਸਾਰੇ ਕੰਮ ਫਿਨਿਸ ਕਰਕੇ ਨਾ, ਸਾਰੇ ਕੰਮ ਖ਼ਤਮ ਕਰਕੇ, ਸਵੇਰੇ- ਸਵੇਰੇ ਚਾਹੇ ਉਹ ਦੋ ਘੰਟੇ ਦਾ ਕੰਮ ਐ, ਤਿੰਨ ਦਾ, ਚਾਰ ਦਾ, ਮਤਲਬ ਕਿ ਮੈਂ ਇੱਕ ਔਰਤ ਦੇ ਲੇਡੀ ਦੀ ਗੱਲ ਕਰ ਰਹੀ ਆ, ਤੇ ਉਹ ਆਪਣਾ ਕੰਮ ਖਤਮ ਕਰਕੇ ਸੋ ਜਾਏਗੀ। ਕੋਈ ਐਕਟੀਵਿਟੀ ਨਹੀਂ ਕਰਨਗੇ, ਕੋਈ ਅ ਮਤਲਬ ਕਿ ਜਿ ਤਾਂ ਪਹਿਲੇ ਹੁੰਦਾ ਸੀ ਜਨਾਨੀਆਂ ਬਾਹਰ ਬਹਿ ਜਾਂਦੀਆਂ ਸੀ, ਤੇ ਕੋਈ ਐਕਟੀਵਿਟੀ ਨਹੀਂ ਹੈ। ਕੋਈ ਮੈਂ ਟਾਈਮ ਦੀ ਕਦਰ ਨਹੀਂ ਹੈ ਕਿ ਟਾਈਮ ਨਿਕਲ ਰਿਹਾ ਸੀ ਅਸੀਂ ਆਪਣਾ ਕੋਈ ਕੰਮ ਕਰ ਲਈਏ ਨਹੀਂ,
ਕੋਈ ਉਹ ਤਾਂ ਅੱਜ-ਕੱਲ੍ਹ ਦੇਖੋ ਜਿਹੜੇ ਅੱਜ-ਕੱਲ੍ਹ ਦੇ। ਬੱਚਿਆਂ ਨੂੰ ਨਾਲ ਦੇ ਨਾਲ ਆਪਣੇ ਅੱਗੇ ਜਿਹੜੇ ਜੋ ਵੀ ਹੈਗੇ ਨੇ ਜਨਰੇਸ਼ਨ ਉਹਨਾਂ ਨੂੰ ਤੇ। ਕੇ ਬਜ਼ੁਰਗ ਲੋਕ ਵੀ ਇਹੀਓ ਸਿੱਖਦੇ ਨੇ ਚੱਲ ਉਹਨਾਂ ਦਾ ਚੱਲੋ ਸ਼ੁਰੂ ਤੋਂ ਅੱਖ ਖੁੱਲ ਜਾਂਦੀ ਐ। ਸਵੇਰੇ ਤੇ ਉਹੀ ਉਹ ਕੰਮ ਕਰਕੇ ਦੁਬਾਰਾ ਸੋ ਜਾਂਦੇ ਨੇ ਕੋਈ ਫਿਜ਼ਕਲ ਐਕਟੀਵ ਟੀ ਨਹੀਂ ਐ ਤਾਹੀਂਓ ਜ਼ਿਆਦਾ ਬਿਮਾਰੀਆਂ ਲੱਗ
ਬਿਮਾਰੀ-ਬਿਮਾਰੀ ਸਭ ਤੋਂ ਵੱਡੀ ਗੱਲ ਐ ਬਿਮਾਰੀ ਦੇਖੋ ਅਸੀਂ ਟਾਈਮ ਤਾਂ ਅਸੀਂ ਉਹੀ ਗੱਲ ਕਰ ਰਹੇ ਸੀ ਨਾ ਕਿ ਅਸੀ ਟਾਈਮ ਨੂੰ ਦੇਖ ਕੇ ਅਗਰ ਆਪਣੇ ਆਪ ਵਿੱਚ ਚੇਂਜਸ ਆਪਣੇ ਆਪ ਵਿਚ ਬਦਲਾਵ ਨਹੀਂ ਲਿਆਵਾਂਗੇ ਤੇ ਟਾਈਮ ਵੀ ਸਾਡੀ ਕਦਰ ਨਹੀਂ ਕਰੇਗਾ। ਤੇ ਉਸ ਬਾਅਦ ਦੂਸਰੀ ਗੱਲ ਅਹ ਜਿੱਦਾਂ ਕਿ ਨਾਮ ਅਸੀਂ ਟਾਈਮ ਤੇ ਗੱਲ ਕਰ ਰਹੇ ਮੈਂ ਤੁੂੰ ਅੱਜ ਸਪਲ ਦਿੰਦੀ ਆ ਇੱਕ ਮੈਂ ਇੱਕ ਭਾਈ ਜੀ ਨੂੰ ਮਿਲੀ ਅੱਜ ਮੈਂ ਗੁਰਦੁਆਰੇ ਸਾਹਿਬ ਗਈ ਤੇ ਕੀ ਨਾਮ ਉੱਥੇ। ਬਾਈ ਜੀ ਸੀਗੇ ਤੇ ਉਹਨਾਂ ਦੀ ਏਜ ਹੋਏਗੀ ਮੇਬੀ ਏਟੀ ਮਤਲਬ ਕਿ ਪਚਾਸੀ ਅ ਜਾਂ ਮਤਲਬ ਅੱਸ- ਪਚਾਸੀ ਦੇ ਕਰੀਬ ਹੋਣਗੇ ਉਹ ਦੇਖਣ ਚ ਤੇ ਲੇ ਲੇਕਿਨ ਉਹ ਐਵੇਂ ਸੀ ਮਤਲਬ ਕਿ ਇੰਨੇ ਤੰਦਰੁਸਤ ਸੀ, ਇੰਨੇ ਫਿਟ ਸੀ, ਇੰਨੇ ਹੈਲਦੀ ਸੀ। ਉਹਨਾਂ ਨੂੰ ਦੇਖ ਕੇ ਕੋਈ ਕਹਿ ਨੀ ਸਕਦਾ ਸੀ ਕਿ ਉਹ ਅੱਸੀ ਜਾਂ ਪਚਾਸੀ ਸਾਲ ਦੇ ਨੇ। ਉਹ ਐਵੇਂ ਲੱਗ ਰਹੇ ਸੀ ਕਿ ਉਹ ਪੰਜਾਹ ਕੁ ਸਾਲ ਦੇ ਹੈਗੇ ਨੇ ਪੰਜਾਹ ਜਾਂ ਪਚਪਨ ਸਾਲ।
ਉਹ ਤਾਂ ਉਹਨਾਂ ਨੇ ਹਾਂਜੀ ਬੋਡੀ ਮੇਨਟੇਨ ਕਰਕੇ ਰੱਖੀ ਹੁੰਦੀ।
ਉਹਨਾਂ ਦੀ ਆਵਾਜ਼ ਵਿੱਚ ਇੰਨੀ ਦਹਾੜ। ਉਹਨਾਂ ਦੀ ਮਤਲਬ ਕਿ ਅਹ ਜਿਹੜੀ ਅਹ ਸੀਡੀਆਂ ਚੜ੍ਹਨ ਦੀ ਜਿਹੜੀ ਐਨਰ ਜੀ ਉਹ ਮੈਂ ਦੇਖੀ ਜਿਵੇਂ ਮੈਂ ਖੁਦ ਦੀ ਆਪਣੀ ਗੱਲ ਕਰ ਲਾਂ ਮੈਂ ਤੀਹ ਦੀ ਆ। ਤੇ ਮੈਂ ਸੀਡੀ ਚੜ੍ਹਦਿਆਂ ਮੈਂ ਥੋੜ੍ਹੀ ਜਿਹੀ ਮਤਲਬ ਕਿ ਉਹ ਕਰਦੀ ਹਾਂ ਕਦੀ ਕਮਰ ਨੂੰ ਫੜ ਲਿਆ। ਕਦੇ ਕੁਛ ਤੇ ਉਹ ਮਤਲਬ ਕਿ ਅੰਕਲ ਜੀ ਇੰਨੇ ਜ਼ਿਆਦਾ ਉਹ ਸੀ ਫਿਟ ਐਂਡ ਫਾਈਨ। ਉਹ ਐਵੇਂ ਆਰਾਮ ਨਾਲ ਸੀਡੀ ਚੜ੍ਹ ਰਹੇ ਨੇ ਬਿਲਕੁਲ ਪ੍ਰੋਪ
ਹਾਂ ਉਹ ਦੇਖ ਸਕਦੇ ਹੋ ਨਾ ਉਹਨਾਂ ਨੇ ਮਤਲਬ
ਲੋਕਾਂ ਨੇ ਟਾਈਮ ਨੂੰ ਬੜਾ ਮਾਇਨੇ ਉਹ ਦਿੱਤੀ ਐ ਕਦਰ ਦਿੱਤੀ ਐ ਮ ਟਾਈਮ ਨੂੰ। ਕਿ ਟਾਈਮ ਦੇ ਅਕੋਰਡਿੰਗ ਉਹ ਆਪਣੇ ਸਾਰੇ ਕੰਮ ਕਰਦੇ ਸੀ ਤੇ ਅੱਜ ਟਾਈਮ ਉਹਨਾਂ ਦੀ ਅ ਉਹ ਨੇ ਟਾਈਮ ਦੀ ਕਦਰ ਪਾਈ ਤੇ ਅੱਜ ਟਾਈਮ ਉਹਨਾਂ ਦੀ ਕਦਰ ਪਾ ਰਿਹਾ।
ਹਾਂਜੀ ਉਹੀਓ ਤਾਂ ਗੱਲ ਐ ਉਹਨਾਂ ਨੇ ਆਪਣੇ ਟਾਈਮ ਤੇ ਮਤਲਬ ਕਿ ਹਾਰ ਨੀ ਮੰਨੀ ਹੋਣੀ ਆਪਣਾ ਮਤਲਬ ਜੋ ਵੀ। ਕੰਮ ਹੈਗਾ ਸਾਰਾ ਦਿਨ ਦੀ ਸ਼ਡਿਊਲ
ਕੰਮ ਹੈ ਵੀਰ ਜੀ ਡਾਇਟ, ਖਾਣਾ, ਜੋ ਕਿ ਅੱਜ ਦੇ ਸਮੇਂ ਵਿੱਚ ਚ ਬਿਲਕੁਲ ਸਾਡਾ ਖਾਣਾ ਜਿਹੜਾ ਹੈ। ਬਿਲਕੁਲ ਤੁਹਾਨੂੰ ਕਹਿ ਦਈਏ ਅ ਮਤਲਬ ਕਿ ਗੰਦਾ ਹੋ ਚੁੱਕਿਆ। ਵੀ ਖਾਣ ਦਾ ਕੋਈ ਨਾ ਹਾਂਜੀ।
ਅੱਜ-ਕੱਲ੍ਹ ਘਰ, ਹਰੀ ਸਬਜ਼ੀ ਬਣ ਜੇ ਆਪਾਂ ਮਤਲਬ ਆਪਾਂ ਖੁਦ ਖਾ ਕੇ ਰਾਜੀ ਨੀ ਬੱ
ਖੁਦ ਖਾ ਕੇ ਹਾਂ ਬਿਲਕੁਲ ਸਹੀ ਜੀ ਬਿਲਕੁਲ ਸਹੀ। ਅ ਅਗਰ ਸਾਡਾ ਕੋਈ ਮਨ ਚਟਪਟਾ ਨਹੀਂ ਅੱਜ ਹਰੀ ਸਬਜ਼ੀ ਬਣੀ ਨਹੀਂ ਜੀ ਅੱਜ। ਹਰੀ ਸਬਜ਼ੀ ਨੀ ਖਾਣੀ ਚੱਲੋ ਕੋਈ ਨੀਂ ਬਾਹਰੋਂ ਓਡਰ ਕਰ ਲੈਣੇ ਆ।
ਹਾਂਜੀ। ਉਹੀ ਉਹ ਤਾਂ ਗੱਲ ਐ ਅੱਜ-ਕੱਲ੍ਹ ਸਾਨੂੰ ਆਦਤ ਪੈ ਗਈ ਐ ਬਾਹਰ ਦੀ। ਭਾਵੇਂ ਸਵੇਰੇ ਹੋ ਗਏ ਸਵੇਰੇ ਬਟੂਰੇ ਖਾ ਲਏ ਸ਼ਾਮੀ ਫਿਰ ਸਪਰਿੰਗ ਰੋਲ, ਚੌਮਿਨ ਵਗੈਰਾ। ਰਾਤੀ ਅਗਰ ਘਰ ਸਬਜ਼ੀ ਨਹੀਂ ਬਣੀ ਤੇ ਫੇਰ ਦੁਬਾਰਾ ਬਾਹਰੋ ਔਡਰ ਕਰ
ਦਬਾਰੋਂ ਬਾਹਰੋ ਆਉਂਦਾ ਕਿਉਂਕਿ ਅਗਰ ਅਸੀਂ ਘਰ ਬਾਹਰ ਦੀ ਰੋਟੀ ਵੀ ਅਗਰ। ਅਸੀਂ ਇੱਕ ਮੀਲ ਅਗਰ ਔਡਰ ਕਰ ਰਹੇ ਹਾਂ ਨਾ ਅਗਰ ਰੋਟੀ ਜਿਵੇਂ ਉਹਦੇ ਚ ਤੁਸੀਂ ਲਗਾ ਲੋ। ਇੱਕ ਦਾਲ ਤੇ ਫੁਲਕਾ ਵੀ ਔਡਰ ਕਰ ਰਿਹਾ ਜਾਂ ਇੱਕ ਪਨੀਰ ਦੀ ਸਬਜ਼ੀ ਵੀ ਕਰ ਰਿਹਾ। ਤੇ ਦੇਖੋ ਬਾਹਰ ਦੇ ਮਸਾਲੇ ਬਾਹਰ ਦੀ ਬਣਾਵਟ ਬਾਹਰ ਦੇ ਸ਼ੈਫ, ਨਹੀਂ ਪਤਾ ਸਾਨੂੰ ਰਸੋਈਆਂ ਕਿਹੋ ਜਿਹੀਆਂ। ਕਿਉਕਿ ਅਸੀਂ ਅੰਦਰ ਜਾ ਕੇ ਨਹੀਂ ਦੇਖਿਆ। ਤੇ ਉਹ ਮਸਾਲੇ ਕਿਹੜੇ ਪਾ ਰਹੇ ਨੇ। ਉਹ ਕਿਹੜਾ ਤੇਲ ਵਰਤ ਰਹੇ ਨੇ। ਉਹ ਸਾਨੂੰ ਨਹੀਂ ਪਤਾ।
ਉਹੀਓ ਤਾਂ ਅੱਜ-ਕੱਲ੍ਹ ਤੁਸੀ ਦੇਖ ਸਕਦੇ ਹੋ ਜਿਹੜੇ ਰੇਹੜੀਆਂ ਤੇ ਇਲਾਕੇ ਖੜੇ ਨੇ। ਤੁਹਾਨੂੰ ਥੋੜ੍ਹਾ ਨਾ ਪਤਾ ਕਿ ਤੇਲ ਕਿੰਨਾ ਪੁਰਾਣਾ ਹੈਗਾ ਇਹਨਾਂ ਦਾ ਜਾਂ ਫਿਰ ਚੀਜ਼ ਕਿੰਨੀ ਬਾਸੀ ਹੀ ਹੈਗੀ ਹੈ ਤੁਹਾਨੂੰ ਤਾਂ ਬਸ ਟੇਸਟ ਤਾਂ ਪਤਾ ਲੱਗਦਾ ਅੱਜ ਕੱਲ੍ਹ ਸਾਰਿਆਂ ਨੂੰ ਕਿ ਬਾਈ ਟੇ ਟੇਸਟ ਵਧੀਆ ਆ ਰਿਹਾ ਜੇ ਤੇ ਟੇਸਟ ਵਧੀਆ ਲੱਗ ਰਿਹਾ ਐ ਬਸ। ਖਾਈ ਚਲੋ ਸਮਾਨ ਉਹ ਨੀ ਦੇਖ ਰਹੇ ਕਿ ਅੰਦਰ ਕਿੰਨਾ ਮਤਲਬ ਕਿ ਨੁਕਸਾਨ ਕਰ ਰਿਹਾ ਕਿ ਹਾਂ। ਹਾਂ। ਲੀਵਰ ਫੈਟੀ ਹੋ ਰਿਹਾ ਜਿਹਨਾਂ ਦਾ।
ਖਾਣ ਦਾ ਪਤਾ ਐ। ਸਾਨੂੰ ਕਿ ਅੱਜ ਇਹ ਚੀਜ਼ ਅੱਛੀ ਲੱਗ ਰਹੀ ਏ। ਲੇਕਿਨ ਇਹ ਨੀ ਪਤਾ ਜਦ ਕੱਲ ਸਾਡੇ ਮਤਲਬ ਕਿ ਜਦ ਅਸੀ ਅਹ ਤੀਹ ਤੋਂ ਉੱਪਰ ਹੋ ਜਾਵਾਂਗੇ ਚਾਲੀ ਤੋਂ ਉੱਪਰ ਹੋ ਜਾਏਗੇ ਤਾਂ ਜਦ ਸਾਡਾ ਨਿਕਲੇਗਾ ਮਤਲਬ ਕਿ ਸਾਡੇ ਸਰੀਰ ਨੂੰ ਪਤਾ ਲੱਗੇਗਾ ਨਾ ਕਿ ਸਾਡੇ ਸਰੀਰ ਨੂੰ ਕਿੰਨਾ ਕੁਛ ਨੁਕਸਾਨ ਹੈਗਾ ਸੀ ਉਹ ਚੀਜ਼ਾਂ ਖਾਣ ਲਈ ਤਾਂ ਸਾਨੂੰ ਪਤਾ ਲੱਗੇਗਾ। ਅੱਜ ਸਾਨੂੰ ਨਹੀ ਪਤਾ ਲੱਗੇਗਾ, ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ।
ਸਹੀ ਗੱਲ ਏ। ਜੋ ਮਤਲਬ ਕਿ ਖਾਓਗੇ ਨਾ ਉਹੀਓ ਮਤਲਬ ਕੇ ਸਾ ਜਿਵੇਂ ਤੁਸੀ ਹਰੀ ਸਬਜ਼ੀਆਂ ਖਾਉਗੇ ਤਨ ਦਿਨੇ ਫਰੂਟ ਜਾਂ ਜੂਸ ਵਗੈਰਾ ਇਹ ਤੁਹਾਡੀ ਸਿਹਤ ਹਾਂ ਸਿਹਤ ਕਿੰਨੀ ਵਧੀਆ ਰੱਖਦਾ ਜਿਹੜੇ ਬੁੱਢੇ ਲੋਕ ਹੈਗੇ
ਸਭ ਤੋਂ ਪਹਿਲਾਂ ਜੀ ਅਗਰ ਅਸੀ ਇਹ ਚੀਜ਼ਾਂ ਖਾ ਰਹੇ ਹਾਂ ਨਾ ਤੇ ਅਸੀਂ ਬੇ ਟਾਈਮ ਖਾ ਰਹੇ ਹਾਂ। ਸਭ ਤੋਂ ਵੱਡੀ ਗੱਲ ਏ ਟਾਈਮ, ਕਿਸੇ ਟਾਈਮ ਟਾਈਮ ਨੂੰ ਮੈਨੇਜ ਕਰਕੇ ਨਹੀਂ ਖਾ ਰਹੇ। ਜੇ ਅਸੀਂ ਟਾਈਮ ਨੂੰ ਮੈਨੇਜ ਕਰਕੇ ਖਾਈਏ ਨਾ ਅਗਰ ਅਸੀ ਕੁਛ ਅਹ ਹੈਵੀ ਵੀ ਖਾ ਰਹੇ ਨਾ ਕੁੱਛ ਤਲਿਆ ਵੀ ਖਾ ਰਹੇ ਆ ਤੇ ਉਹ ਵੀ ਸਾਡੇ ਸਰੀਰ ਨੂੰ ਲੱਗ ਜਾਏਗਾ। ਲੇਕਿਨ ਅਗਰ ਅਸੀ ਇਹਨੂੰ ਬੇ ਬੇ ਟਾਈਮੇ ਖਾ ਰਹੇ ਨੇ ਤੇ ਅਹ ਉਹ ਸਾਡੀ ਬੋਡੀ ਨੂੰ ਪੂਰਾ-ਪੂਰਾ ਨੁਕਸਾਨ ਦੇਗਾ।
ਉਹੀ ਤਾਂ ਲੋਕੀ ਜਿਵੇ ਫਰੂਟ ਸ਼ਾਮ ਵੇਲੇ ਖਾ ਲੈਂਦੇ ਨੇ ਤਲੀ ਮਲੀ ਚੀਜ਼ ਰਾਤ ਵੇਲੇ ਰਾਤ ਰਾਤ ਵੇਲੇ ਖਾ ਕੇ ਸੈਰ ਵੀ ਨੀ ਕਰਦੇ। ਤੇ ਖਾ ਪੀ ਕੇ ਲੇਟ ਕੇ ਸੋਏ ਜਾਂਦੇ ਨੇ। ਉਹ ਫਿਰ ਫੈਟ ਵਧਾਦਾ ਬੱਚੇ ਦੀ ਬੰਦੇ ਦੀ।
ਬੰਦੇ ਦੀ ਬਿਲਕੁਲ ਸਹੀ ਜੀ, ਹਾਂ ਚਲੋ ਅਹ ਠੀਕ ਹੈ ਵੀਰ ਜੀ ਮੈਂ ਨਾ ਫਿਰ ਦੁਬਾਰਾ ਅਸੀ ਇਸ ਇਸ ਬਾਰੇ ਡਿਸਕਸ ਕਰਾਂਗੇ ਠੀਕ ਏ ਜੀ।
ਹਾਂਜੀ ਠੀਕ ਹੈ ਜੀ ਸਾਸਰੀ ਕਾਲ ਜੀ।
ਹਾਂਜੀ